ਹੈਲੋ, ਹਾਂਜੀ, ਸਸ ਰੀ ਕਾਲ ਜੀ।
ਹੈਲੋ। ਸਸ ਰੀ ਕਾਲ ਜੀ, ਹੋਰ ਕੀ ਹਾਲ- ਚਾਲ ਨੇ।
ਵਧੀਆ ਜੀ ਵਧੀਆ।
ਹੋਰ ਕੀ ਕਰਦੇ ਤੇ ਬਾਜੀ ਲੰਗਰ ਬਣ ਵੇ ਆਪਣਾ ਤਿਆਰੀ ਸੀ ਸੋਨਦੀ ਬੀ ਹੋਰ ਕੀ ਹਲਚੱਲ
ਅੱਛਾ, ਅੱਛਾ, ਅੱਛਾ, ਬਸ ਸਾਡੀ ਵੀ ਸੌਣ ਦੀ ਤਿਆਰੀ ਸੀ ਜੀ। ਤੇ ਬਸ ਆਪਾਂ ਵੀ ਸੋਚਦੇ ਪਏ ਸੀ ਅੱਜ ਕੱਲ ਮਹਿੰਗਾਈ ਨੂੰ ਲੈ ਕੇ ਕਿ ਮਹਿੰਗਾਈ ਬਹੁਤ ਹੋਗੀ
ਠੀਕ ਹੈ।
ਮਹੰਗਾਈ ਤੇ ਹਰ ਇੱਕ ਚੀਜ਼ ਤੇ ਸਭ ਸ ਜ਼ ਸਾਡਾ ਮਹਿੰਗਾਈ, ਸਕੂਲਾਂ ਦੀ ਫ਼ੀਸ ਕਿੰਨੀ ਸਕੂਲਾਂ ਦੀ ਫੀਸ ਕਿੰਨੀ ਮਹਿੰਗੀ ਕੀਤੀ ਹੈ, ਬਹੁਤ ਜ਼ਿਆਦਾ ਹਮ ਬਹੁਤ ਜਿਆਦਾ ਹੈ। ਹ।
ਬਸ ਉਓਹੀ ਤਾਂ ਮੈਂ ਤੁਹਾਨੂੰ ਗਿਆਆ ਸੀ। ਕਿ ਅੱਜ ਕੱਲ੍ਹ ਸਕੂਲਾਂ ਦੀ ਫੀਸ ਹੋ ਗਈ ਉੱਦਾਂ ਵੀ ਮਾਰਕੀਟ ' ਬਹੁਤ ਮਹਿੰਗਾਈ ਹੈ ਅਜ ਕੱਲ ਕੁਛ ਵੀ ਸਸਤਾ ਨਹੀਂ ਹੈ
ਹਮ‌।
ਕੁਛ ਵੀ ਲੈਣ ਜਾਂਦੇ ਆ ਸਮਾਨ ਵਗੈਰਾ ਹੁਣ ਤੁਸੀਂ ਆਪਣਾ ਡਾਕਟਰ ਓਲੀ ਨਾਲ ਨਾਲੋਂ
ਪੈਟਰੋਲ ਇੱਕ ਸੌ ਤਿੰਨ ਰੁਪਏ ਲੀਟਰ ਹੋ ਚੁੱਕਿਆ ਹੈ
ਹਾਂਜੀ ਹੁਣ ਤਾਂ ਮਹਿੰਗਾਈ ਵਧਦੀ ਜਾ ਰਹੀ ਹੈ
ਹਮ ਜੈਪੁਰ ਚ ਇੱਕ ਸੌ ਸੱਤਰ ਰੁਪਏ ਲੀਟਰ ਹੈ
ਰੇਟ ਉੱਥੇ ਹੈ ਆਪਣੀ ਸੈਲਰੀ ਵੀ ਉੱਥੇ ਹੈ ਮੈਂ ਉਚੀਨ ਸੋਚਦਾ ਮੈ ਸੀ ਕਿ ਸਾਨੂੰ ਮੰਹਿੰਗਾਈ ਤੇ ਦੋ ਚ ਘੱਟ ਤੋਂ ਘੱਟ ਖਰਚਾ ਕਰਨਾ ਔਰ ਹੋ ਸਕੇ ਸਾਨੂੰ ਪੈਸਾ ਸੇਵ ਕਰਨਾ ਅੱਜ ਦੇ ਟਾਈਮ
ਹਾਂਜੀ ਹਾਂਜੀ
ਬਟ ਫੇਰ ਵੀ ਆਪਾਂ ਨੂੰ ਸੇਫ ਕਰਨ ਦੀ ਆਦਤ ਪਵੇ ਸਾ ਕੁਛ ਵੀ ਅ ਚਸਤਾ ਵੀ ਅ ਸੀ ਵੀ ਬਹੀ ਮਹਿੰਗਾਈ ਦੇ ਦੋ ਆਪਾਂ ਕਿਵੇਂ ਸੇਵਿੰਗ ਕਰਾਂਗੇ? ਕਿਉਂਕਿ ਸੇਵਿੰਗ ਵੀ ਸੇਵਿੰਗ ਵੀ ਇੱਕ ਬਹੁਤ ਜ਼ਰੂਰੀ ਹੈ
ਬ
ਕਿਉਂਕਿ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ
ਹਮ
ਕਿ ਸੇਵਿੰਗ ਕਿਤਨੀ ਕਿ ਜ਼ਰੂਰੀ ਹੈ ਸਵੀਮਿੰਗ ਤੋਂ ਬਿਨਾਂ ਅੱਜ ਕੱਲ੍ਹ ਕੁਛ ਨਹੀਂ ਹੈ ਦੇਖੋ ਇੱਕ ਮਿੰਟ 'ਚ ਬੰਦੇ ਨੂੰ ਲੋੜ ਪੈ ਜਾਂਦੀ ਪੈਸਿਆਂ ਦੀ ਜੇ ਆਪਣੇ ਕੋਲ ਸੇਵਿੰਗ ਹੋਏਗੀ ਟਾਈਮ ਤੇ ਆਪਾਂ ਆਪਣੀ ਜ਼ਰੂਰਤ ਜਿਹੜੀ ਸਾਡੀ ਆ ਉਹ ਪੂਰੀ ਕਰ ਪਾਵਾਂਗੇ ਨਾ
ਹਮ
ਹਾਂ
ਦੇਖੋ ਭਾਜੀ ਜਰੂਰਤ ਤੇ ਸਾਡੀ ਤਾਂ ਪੂਰੀ ਹੈਗੀ ਨਾ ਅਗਰ ਆਪਾਂ ਫਾਲਤੂ ਖ਼ਰਚੇ ਕਰਾਂਗੇ
ਨਹੀਂ ਨਹੀਂ ਨਹੀਂ ਉਹ ਤਾਂ ਗੱਲ ਹੈਗੀ ਜੀ ਪਰ ਬਟ ਅੱਜ ਦੇ ਟਾਈਮ 'ਚ ਫਾਲਤੂ ਖ਼ਰਚੇ ਬਹੁਤ ਨੇ ਜੀ ਔਰ ਉਹਨਾਂ ਨੂੰ ਘਟਾ ਕੇ ਆਪਾਂ ਸੇਵਿੰਗ ਕਰਨਦੇ ਹ ਮਹਿੰਗਾਈ ਦੇ ਤੁਹਾਨੂੰ ਪਤਾ ਅੱਜ ਕੱਲ ਹਰ ਇੱਕ ਚੀਜ਼ ਦੀ ਮਲਾਈ ਹੈ
ਹਾਂਜੀ ਹਾਂਜੀ
ਉਹ ਕਿਉਂ ਹੈ ਜੀ ਉਹ ਇਸ ਚੱਕਰ ' ਹੀ ਹੈ ਕਿ ਜ਼ਰੂਰ ਾਂ ਵੱਧਦੀਆਂ ਜ਼ਰੂਰਤਾਂ ਵੱਧਣ ਦੇ ਕਾਰਨ ਚੀਜ਼ਾਂ ਮਹਿੰਗੀਆਂ ਹੁੰਦੀਆਂ ਪਈਆਂ ਉਹ ਇਸ ਲਈ ਕਿਉਂਕਿ ਫੁਨ ਤੁਹਾਡੀ ਜ਼ਰੂਰਤ ਜ਼ਰੂਰਤ ਵੱਧੇਗੀ ਕਿਸੇ ਵੀ ਚੀਜ਼ ਦੀ ਅਤੇ ਉਹਨਾ ਨੂੰ ਪਤਾ ਲੱਗ ਜਾਗਾ ਇਹਨੂੰ ਇਹ ਚੀਜ਼ ਦੀ ਜ਼ਰੂਰਤ ਹੈ
ਹਾਂਜੀ ਉਹ ਤਾਂ ਟੋਲ ਟੈਕਸ ਦੇਖੋ ਕਿੰਨ ਟੋਲ ਟੈਕਸ ਵਾਲੇ ਵੀ ਰੋਡ ਵਾਲੇ ਵੀ ਇੰਨੇ ਟੈਕਸ ਦਿੰਦੇ ਨੇ ਸਭ ਸ਼ਹੀਦ ਦਾਰੂ ਦੇਵੇ ਔਰਤ ਵੀ ਇੰਨੇ ਟੈਕਸ ਸਭੇ ਜ਼ਿਆਦਾ ਦਾਰੂ ਟੈਕਸ ਹੈਗਾ
ਚਲੋ ਤੇ ਕੋਈ ਗੱਲ ਨਹੀਂ ਜੀ ਦੇਖੋ ਅੱ ਆਪ ਨਸ਼ਿਆਂ ਦੀ ਚੀਜ਼ਾਂ ਦੇ ਬਾਰੇ ਨਹੀਂ ਗੱਲ ਕਰਾਂਗੇ ਸਾਨੂੰ ਉਹ ਕੁਛ ਨਹੀਂ ਹੈ ਬਟ
ਬੋਲੋ,
ਸਾਨੂੰ, ਮਤਲਬ ਮੇਨ ਸਾਡਾ ਮੇ ਇਹ ਹੈ ਕਿ, ਆਪਾਂ ਕਿਸੇ ਦੇ ਕੋਲ ਆ ਕਿਸੇ ਚ ਕੁਛ ਵੀ ਹ ਫਾਲਤੂ ਖਰਚ ਕਰਨਾ ਨਹੀਂ, ਔਰ ਘੱਟ ਤੋਂ ਘੱਟ- ਇਨਕਮ ਚ ਵੱਧ ਤੋਂ ਵੱਧ ਸੇਵਿੰਗ ਬੰਦੇ ਨੂੰ ਇਹ ਸੋਚ, ਹੋਣਾ ਚਾਹੀਦਾ ਕਿ ਮੇਰਾ ਕੰਮ ਜਿਹੜਾ ਦੋ ਰੁਪਏ ਚ ਹੋ ਰਿਹਾ, ਮੈਂ ਉਹਨੂੰ ਪੰਜ ਰੁਪਏ ਨਾ ਕਰਾਂ, ਮੈਂ ਉਹਨੂੰ ਦੋ ਰੁਪਏ ਚ ਕਰਾਂ ਇਹ ਗੱਲ ਐ, ਤੇ ਇਸ ਕਾਰਨ ਆਪਾਂ ਆਪਣੀ ਸੇਵਿੰਗ ਦੇਖਣੀ ਆ, ਤੇ ਆਪਾਂ ਸੇਵਿੰਗ ਕਿਦੇ ਨਾਲ ਪਾਵਾਂਗੇ,
ਹਾਂਜੀ,
ਸੇਵਿੰਗ ਸਾਡੀ ਐਵੇਂ ਹੋਏਗੀ ਜੀ, ਜਿਵੇਂ
ਹਾਂਜੀ-ਹਾਂਜੀ,
ਮਗਰ ਸੇਵਿੰਗ ਸਾਡੀ ਐਵੇਂ ਹੋਏਗੀ ਜਿਵੇਂ ਆਪਾਂ ਕੁਛ ਪੈਸੇ ਅ ਤਾਂ ਜਵੇਂ ਬੈਂਕ ਚ ਜਮਾ ਕਰਾ ਦਿੰਦੇ ਹ ਭਾਈ ਜੀ ਆਪਾਂ ਦੋ ਹਜ਼ਾਰ ਰੁਪਏ ਮਹੀਨਾ ਜਾਂ ਤਿੰਨ ਹਜ਼ਾਰ ਰੁਪਏ ਮਹੀਨਾ ਕੱਢਣਾ ਹੀ ਕੱਢਨਾ ਚਾਹੇ ਤੁਸੀਂ ਕਿਸ਼ਤ ਲਾ ਲੋ ਚਾਹੇ ਕੁਛ ਲਾ ਲ ਲੋ ਸੇਵਿੰਗ ਸਾਡੀ ਤਾਂ ਹੀ ਹੁੰਦੀ ਹੈ
ਹਾਂਜੀ ਹਾਂਜੀ ਉਹ ਤਾਂ ਹੈਗੀ ਹੈ ਜੀ ਪਰ ਮੇਰੀ ਸੇਵਿੰਗ ਤੁਸੀਂ ਤਾਂ ਕਰ ਸਕਦੇ ਹੋ ਜੇ ਤੁਸੀਂ ਆਪਣੇ ਖਰਚੇ ਘਟਾਓ ਠੀਕ ਹੈ ਜੀ ਆਪਣੀ ਕੁਛ ਚੀਜ਼ਾਂ ਘਟਾਓ ਠੀਕ ਹੈ ਜੀ ਜਿਵੇਂ ਮੰਨ ਲਓ ਕਿ ਸਾਨੂੰ ਪਤਾ ਹੈ ਆਪਾਂ ਬਾਈ। ਅੱਜ, ਇੰਨਾ ਅਡਜਸਟ ਕਰ ਸਕਦੇ ਹਾਂ, ਪਤਾ ਅੱਜ-ਕੱਲ ਸੇਵਿੰਗ ਪਤਾ ਕਿਵੇਂ ਪਾਈ ਜਾਏਗੀ ਤੁਹਾਡੀ। ਜਿਵੇਂ, ਤੁਹਾਡੇ ਘਰ ਪੰਜ ਰੂਮਸ ਨੇ
ਹੂ,
ਪੰਜਾਂ ਦੀ ਤੁਸੀਂ ਲਾਈਟ ਚਲਾ ਕੇ ਰੱਖੋਗੇ ਬਿੱਲ ਜ਼ਿਆਦਾ ਆਏਗਾ,
ਹੂੰ
ਠੀਕ ਹੈ ਨਾ, ਆਪਾਂ ਕੀ ਕਰਨਾ ਜਦੋਂ ਸਾਨੂੰ ਪਤਾ ਹੈ ਕਿ ਆਪਾਂ ਇੱਕ ਕਮਰੇ 'ਚ ਬੈਠੇ ਹਾਂ ਸਾਰੇ ਜਾਂ ਦੋ 'ਚ ਬੈਠੇ ਹਾਂ ਉਹ ਚਲਾਲੋ। ਸਾਨੂੰ, ਜਿਵੇਂ ਬਿਜਲੀ ਬਚਾਵਾਂਗੇ ਆਪਾਂ ਆਪਣੀ ਠੀਕ ਹੈ, ਜਿੰਨੀ ਘੱਟ ਵੀ ਬਿਜਲੀ ਯੂਜ ਹੋਏਗੀ, ਓਨਾ ਘੱਟ ਬਿੱਲ ਆਏਗਾ, ਓਨਾਂ ਸਾਡਾ ਸੇਵਿੰਗ ਹੋਏਗੀ।
ਹੂੰ, ਹੂੰ, ਪਤੋ ਕਿਆ ਹੈ।
ਜੇ, ਆਪਾ ਘਰ ਕੋਈ ਚੀਜ਼ ਬਣਾ ਰਹੇ ਹਾਂ, ਉਹ ਇਨੀ ਬਣਾਣੀ ਏ। ਕਿ, ਉਸੀ ਟਾਈਮ ਖਾ ਲਈਏ ਵੇਸਟ ਨਾ ਹੋਏ, ਕਿ ਜਿਹੜੀ ਵੇਸਟ ਕੀ ਚੀਜ਼ ਹੈ, ਉਹ ਅਗਲੀ ਵਾਰ ਕੰਮ ਆਜੇ।
ਹੂੰ,
ਠੀਕ ਹੈ, ਨਾ ਜੀ। ਔਰ ਮੰਨ ਲਓ ਕਿ, ਤੁਸੀਂ, ਦੋ-ਕਿੱਲੋ ਦੁੱਧ ਲੈ ਰਹੇ ਹੋ ਯੂਜ ਤੁਹਾਡਾ ਇੱਕ ਕਿੱਲੋ ਦੁੱਧ ਦਾ, ਹੁਣ, ਇੱਕ ਕਿੱਲੋ ਦੁੱਧ ਦੇ ਪੈਸੇ ਵੇਸਟ ਜਾ ਰਹੇ।
ਬਿਲਕੁਲ, ਬਿਲਕੁਲ ਜੀ!
ਏਦਾਂ ਹੀ, ਤੁਸੀਂ ਆਪਨਾ ਦੇਖਣਾ, ਔਰ ਪਿੱਛੇ ਤੁਹਾਡੇ ਬਹੁਤ ਸ਼ੋਰ ਆ ਰਿਹਾ, ਟਾਈਪੀੰਗ ਦਾ ਕਦੀ ਮੈਸੇਜ ਦਾ ਪਲੀਜ਼ ਪੈਸਾ ਦੇ ਦਿਓ।
ਹਾਂਜੀ, ਹਾਂਜੀ! ਉਹ ਤੇ ਲੱਗੇ ਹੋਏ, ਬੱਚੇ, ਬੱਡੇ ਜੀ।
ਅੱਛਾ-ਅੱਛਾ! ਅਤੇ ਮੈਨੂੰ, ਥੋੜ੍ਹਾ ਜਿਹਾ ਤੁਸੀਂ ਇਹ ਦੱਸ ਸਕਦੇ ਹੋ, ਜੀ? ਕਿ, ਆਪਾਂ ਜਿਵੇਂ ਮੰਨ ਲਓ ਕਿ ਮਾਰਕੀਟ'ਚ ਗਏ ਹਾਂ। ਤੇ ਕੁਛ ਸਮਾਨ ਲੈ ਰਹੇ ਆ, ਯਾ ਕੁਛ ਕਰ ਰਹੇ ਹਾਂ। ਉਹ ਅਸਲੀ ਹੈ, ਨਕਲੀ ਹੈ, ਤਾਂ ਤੁਹਾਨੂੰ ਕੁੱਛ ਪਤਾ ਕਿਵੇਂ ਪਤਾ ਲੱਗਦਾ? ਕਿ, ਅਸਲੀ ਹੈ ਨਲੀ ਕੀ ਐ, ਕੀ ਹਿਸਾਬ ਹੈ?
ਅਸਲੀ ਨਕਲੀ ਦਾ, ਤ, ਐਵੇ ਹੁੰਦਾ ਜੀ, ਜਿਵੇਂ, ਆਪਾਂ ਕਹਿੰਦੇ ਨੇ ਕੀ ਲੋਕੀ, ਇ ਅੱਜ-ਕੱਲ ਫਰੂਟ ਤੇ, ਇੰਡਕਸ਼ਨ ਲਗਾ ਦਿੰਦੇ ਜਿਹੜਾ ਪਕਦਾ ਨੀ ਆਉਂਦੇ ਮਸਾਲੇ ਲਾਕੇ ਉਹਦਾ ਟੇਸਟ ਸਹੀ ਨਹੀਂ ਹੁੰਦਾ। ਹੁੰਦਾ, ਉਹਦੇ ਅਸਲੀ ਵਕੂ ਨੀ ਭਕਦਾ
ਨਹੀਂ, ਨਹੀਂ, ਨਹੀਂ ਜੀ, ਏ, ਫਰੂਟ- ਫਰਾਟ ਤੇ, ਇੱਕ ਅਲਗ ਚੀਜ਼ ਹੋਗੀ। ਜੋ ਪੈਕਿੰਗ 'ਚ ਚੀਜ਼ ਆ ਰਹੀ ਹੈ, ਅੱਜ-ਕੱਲ ਨੈਚੁਰਲ ਜਿਵੇਂ, ਲਿਖਿਆ ਹੁੰਦਾ ਉਹਤੇ ਬਈ ਆ ਨੈਚਰਲ ਐ, ਇਹ'ਚ ਇੱਨਾ ਪ੍ਰੋਟੀਨ ਆ, ਇਹ ਸਭ ਤਾ ''ਮੈਂ ਪੁੱਛ ਰਿਹਾ ਤੁਹਾਨੂੰ, ਜਿਵੇਂ ਪਤਾ ਹੈ ਕਿ, ਹਾਂ ਬਾਈ ਓਰੀਜਨਲ ਐ, ਯਾ ਫਿਰ ਟੈਸਟਿਡ ਹੈ।
ਐ, ਤੇ ਦੇਖੋ ਜੀ। ਮਿਲਾਵਟਾਂ ਦੇਖੋ ਹਰ ਇੱਕ ਚੀਜ਼'ਚ ਹੈਗੀ ਆ! ਅੱਜ- ਕੱਲ ਦੁੱਧ'ਚੀ ਮਿਲਾਵਟਾ ਸਭ ਚੀਜ਼ 'ਚ ਮਿਲਾਵਟ ਆ ਹੀ ਰਹੀ ਹੈ!
ਹਾਂਜੀ-ਹਾਂਜੀ!
ਇਹਨਾ ਕੋਈ ਭਰੋਸਾ ਨਹੀਂ ਹੈ। ਪੈਕਿੰਗ ਦਾ ਜੋ ਤੁਹਾਡੇ ਅੱਗੇ, ਦਿਖ ਰਿਹਾ। ਸਹੀ ਲੱਗ ਰਿਹਾ, ਓਹੀ ਓਰੀਜਨਲ ਹੈ। ਅੱਜ ਦੇ ਟਾਈਮ' ਚ' ਪੈਕਿੰਗ ਵਾਲੀ ਚੀਜ਼ ਕੋਈ ਓਰੀਜਨਲ ਨਹੀਂ ਹੁੰਦੀ!
ਐਸਾ ਨਹੀਂ ਏ, ਜੀ।
ਹਾਂ, ਸਾਦੇ ਦੇਖੋ ਜੀ, ਦੁੱਧ ਵੀ ਆਦਾ ਉਹ ਅਮੂਲ-ਅਮੂਲ ਦਾ। ਹਾਂ-ਹਾਂ, ਉਹੀ ਤੇ ਤਾਂ ਫਰਕ ਪੈਣਾ ਹੀ ਹੈ।
ਜਿਹੜੀ ਚੀਜ਼ਾਂ ਟੈਸਟ ਹੋਈ ਹੋਣਗੀਆਂ ਨਾ, ਉਹ ਚੀਜ਼ਾਂ ਤੁਹਾਨੂੰ ਆਪੇ ਪਤਾ ਲੱਗ ਜਾਏਗਾ।
ਹੁ
ਠੀਕ ਹੈ, ਨਾ ਜੀ।
ਹੂੰ। ਪੰਜੀ।
ਹੋਰ, ਤੁਸੀਂ ਮੈਨੂੰ ਦੱਸ ਸਕਦੇ ਹੋ? ਜਿਵੇਂ, ਕਿ, ਅੱਜ- ਕੱਲ
ਹਾਂਜੀ। ਦੱਸੋ, ਬੋਲੋ, ਕੀ ਪੁੱਛਦੇ ਸੀ?
ਜਿਵੇਂ, ਮੰਨ ਲਓ ਕਿ, ਅੱਜ-ਕੱਲ
ਅਤ ਨਹੀਂ
ਬਹੁਤ ਕੁਛ ਹੋ ਰਿਹਾ, ਅਤੇ ਸਾਨੂੰ ਅਪਨੀ ਕੋਲ ਵਗੈਰਾ ਸ ਕੂਛ ਧਿਆਨ ਦੇਣਾ ਚਾਹੀਦਾ, ਤੇ
ਅਸੀ, ਮੈਂ ਕਹਿੰਦਾ ਜੀ ਮਹਿੰਗਾਈ ਤੇ ਹੈ। ਲੇਕਿਨ ਮਹਿੰਗਾਈ ਜਿੰ ਹਾਂਜੀ,
ਜਿਵੇਂ ਮੰਨ ਲਓ, ਕਿ ਅਸੀਂ ਕਿਸੇ ਦੇ ਘਰ ਗਏ ਹਾਂ। ਸਰਨ ਆਪਾਂ ਕਿਸੇ ਦੇ ਘਰ ਗਏ ਹਾਂ।
ਹੂੰ-ਹੂੰ,
ਸਾਨੂੰ ਕਿੱਦਾਂ ਦਾ ਵਿਵਹਾਰ ਰੱਖਣਾ ਚਾਹੀਦਾ, ਮੈਂ ਵਿਵਹਾਰ ਮਤਲਬ ਕਿਸੇ ਦੇ ਘਰ ਜਾ ਕੇ ਆਪਾਂ ਕਿ ਕਿੱਦਾਂ ਮਤਲਬ ਗੱਲਬਾਤ ਕਰਨੀ ਚਾਹੀਦੀ ਹੈ, ਕਿ ਮੋਜੂਦ ਰੱਖਣਾ ਚਾਹੀਦਾ।
ਦੇਖੋ ਜੀ, ਜੇ ਆਪਾਂ ਹੁਣ ਅੱਗੇ ਜਿੰਨਾ ਵਧੀਆ ਬਨ ਪਾਵਾਂਗੇ। ਜਿਨਾ ਉਹਨਾਂ ਦੇ ਅੱਗੇ ਮਤਲਬ, ਜਿੰਨਾ ਉਹਨਾਂ ਦੇ ਅੱਗੇ ਆਪਾਂ ਬਣ ਪਾਵਾਂਗੇ, ਜਿੰਨਾ ਉਹਨਾਂ ਦੀ ਆਪਾਂ ਇੱਜ਼ਤ ਜਿਵੇ। ਕਰਨਾ ਉਹਨਾਂ ਸਾਡੀ ਹੋਏਗੀ, ਤਾਂ ਬੰਦਾ ਸ਼ਾਂਤ ਰਹਿੰਦਾ, ਕੋਈ ਉੱਥੇ ਆਪਣਾ ਝੱਲ ਪੂਣਾ ਖਡਾਉਂਦਾ। ਅੱਜ ਦੇ ਟਾਈਮ ਚ ਕੀ ਹੁੰਦਾ ਜੀ, ਜਿਵੇਂ ਸਾਡੇ ਬੱਚੇ ਲੈ ਲਓ ਜਾਂਦੇ ਨੇ, ਕਦੀ ਕੁਝ ਤੋੜਤਾ ਜੀ ਕਦੀ
ਇੱਧਰ ਉਧਰ ਹੱਥ ਮਾਰਤੇ ਕਦੀ, ਐਵੇਂ ਦਾ ਵਿਵਹਾਰ ਨਹੀਂ ਕਰਨਾ ਚਾਹੀਦਾ ਕਦੀ ਵੀ। ਚ ਦੇਖੋ ਜਿੜਾ ਸਾਡਾ। ਤੇ ਘਰ ਆਉਂਦਾ ਬੰਦਾ, ਉਹ ਇੱਕ ਕਿਸਮ ਦਾ ਭਗਵਾਨ ਰੂਪ ਹੀ ਹੁੰਦਾ। ਮਹਿਮਾਨ ਕਹਿੰਦਾ ਰੱਬ ਦਾ ਰੂਪ ਹੁੰਦਾ। ਤੇ ਉਹਦੀ, ਸੇਵਾ ਕਰਨੀ ਚਾਹੀਦੀ ਹੈ।
ਮਤਲਬ, ਇੱਜਤ ਕਰਨੀ ਚਾਹੀਦੀ ਹੈ।
ਪੂਰੀ ਜੀ, ਸਾਡੇ ਇਧਰ ਤੇ ਸੇਵਾ ਦਾ ਮੌਕਾ